ਹੈਲੋ ਹਾਂਜੀ ਸੱਸ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ- ਹਾਂਜੀ ਮੈਂ ਠੀਕ ਹਾਂ, ਤੁਸੀਂ ਸੁਣਾਓ
ਬਸ ਵਧੀਆ ਹੋਰ ਕੀ ਕਰਦੇ ਸੀਂ
ਤੇ ਮੈਂ ਨਾ ਤੇ ਉਹ, ਫਿਰ ਉਹ, ਅਹ ਮੇਰੇ ਔਦਰ ਬਨੇਵੇ ਦਾ ਸੀ ਵਆਹ ਨਾ।
ਅੱਛਾ ਅੱਛਾ
ਤੇ ਔ ਫੇਰ ਤੁਹਾਨੂੰ ਪਤਾ ਹੈ ਫੇਰ, ਕਿੰਨੇ ਕੱਪੜੇ ਇਕੱਠੇ ਹੋ ਜਾਂਦੇ ਨਾ। ਘਰ ਇੰਨੇ ਗੰਦ ਪੈ ਜਾਂਦੇ ਹੈਗੇ ਨ, ਪਿੱਛੋਂ ਸਾਰੇ ਗਏ ਦੇ ਸੀ ਵੀ ਫੇਰ, ਹਾਂਜੀ।
ਅ ਖਲੇਰਾ ਆਪਣੇ ਘਰ ਪੈ ਜਾਂਦਾ ਆ।
ਹਾਂਜੀ ਤੇ ਉਹ ਫੇਰ ਬੱਸ ਉਹ ਫੇਰ ਹੌਲੀ-ਹੌਲੀ ਕਰਕੇ ਕੱਪੜੇ ਧੋਤੇ। ਤੇ ਫੇਰ ਮੈਂ ਸਾਰੇ ਇਕੱਠੇ ਨੀ ਧੋਂਦੀ ਪਹਿਲੇ ਆਪਣੇ ਕੱਪੜੇ ਧੋਤੇ ਆਪਣੇ ਸੂਟ ਧੋਤੇ ਤੇ ਫੇਰ ਬੱਚਿਆਂ ਦੇ ਧੋਤੇ ਉਹ ਬਸ ਹੁਣ ਕੱਪੜੇ ਸਾਂਭਦੀ ਬਿਜ਼ੀ, ਮੈਂ ਕਿਹਾ ਕੱਪੜੇ ਸਾਮਣਾ ਪ੍ਰੈਸ ਵ ਤੇ ਵੱਖਰੇ ਰੱਖੇ ਨਾ ਤੇ ਹਾਂਜੀ ਹੋਰ ਸੁਣਾਓ ਤੁਸੀਂ,
ਵਿਆਹ ਕਿੱਦਾਂ ਸੀਗਾ ਤੁਹਾਡੇ ਭਨੇਵੇਂ ਦਾ ਅੱਛਾ, ਤੇ ਮਤਲਬ ਕੀ- ਕੀ ਰਸਮਾਂ ਅੱਛਾ, ਸਿੱਖ ਪਰਿਵਾਰ ਤੋਂ ਨਾ ਤੁਸੀਂ ਹੈਨਾ, ਸਿੱਖ ਹੈਗੇ ਨੇ ਉਹ ਵੀ ਸਰਦਾਰ ਨੇ
ਹਾਂਜੀ, ਉਹ ਵੀ ਸਿੱ
ਅੱਛਾ, ਤੇ ਮੈਨੂੰ ਨਾ ਜਿਵੇਂ ਮੈਂ ਜਦੋਂ ਤ ਜਿਆਦਾ ਤੱਕ ਮੈਂ ਹਿੰਦੂਆਂ ਜ ਹਿੰਦੂ, ਹਿੰਦੂ ਸ਼ਾਦੀ ਹੁੰਦੇ ਉੱਥੇ ਹੀ ਮੈਂ ਜਿਆਦਾ ਤੱਕ ਇਨਵਾਈਟ ਹੋਈ ਹਾਂ, ਉਹ ਮੈਨੂੰ ਪਤਾ ਕਿ ਫੇਰ ਵਗੈਰਾ ਕਿੱਦਾਂ ਕੀ-ਕੀ ਹੁੰਦਾ। ਫਿਸ਼ੀਸ ਵਗੈਰਾ। ਮੈਨੂੰ ਸਰਦਾਰਾਂ ਦਾ ਨਹੀ ਪਤਾ, ਔਨਾ ਚ ਕੀ ਕੀ ਰਸਮਾਂ ਵਗੈਰਾ ਹੁੰਦੀਆਂ ਨੇ, ਤੇ ਮੈਂ ਕਿਹਾ ਪੁੱਛਾਂ ਹੁਣ ਦੇਖੋ ਤੁਸੀਂ ਤਾਂ ਵੈਸੇ ਵੀ ਹੋ ਕੇ ਹੀ ਆਏ ਹੋ। ਤੇ ਦੱਸੋ ਮੈਨੂੰ ਕੀ- ਕੀ ਰਸਮਾਂ ਹੁੰਦੀਆਂ ਸ਼ੁਰੂਆਤ, ਤੋ,
ਹਾਂਜੀ ਸਾਡੇ ਤੇ ਨਾ, ਮਤਲਬ ਕਿ ਜਦੋਂ ਵਿਆਹ ਹੁੰਦਾ ਹੈਗਾ ਨਾ ਤੇ ਵਿਆਹ ਤੋਂ ਪਹਿਲੇ - ਪੰਦਰਾਂ ਦਿਨ ਪਹਿਲਾਂ ਇਹ ਮਤਲਬ ਕਿ ਰਿਵਾਜ਼ ਹੁੰਦਾ ਹੈਗਾ ਕਿ ਜਿਹੜੀ ਕਨਕ ਹੁੰਦੀ ਹੈਗੀ ਹੈ ਨਾ ਕਨਕ,
ਹਾਂ, ਹਾਂ
ਕਨਕ ਕਈ ਆਂ ਨੂੰ ਨਾ ਸਾਰੇ ਆਪਣੇ ਰਿਸ਼ਤੇਦਾਰ ਸਾਰਿਆਂ ਰਿਸ਼ਤੇਦਾਰੀ ਤੇ ਜਨਾਨੀਆਂ ਨੂੰ ਸਦਕੇ, ਤੇ ਉਹ ਕਣਕ ਸਾਫ਼ ਕਰਦੇ ਹੈਗੇ ਹਨ, ਰਿਵਾਜ ਬਣਿਆ ਹੋਇਆ ਪੰਦਰਾਂ ਦਿਨ ਵਿਆਹ ਤੋਂ ਪਹਿਲੇ ਪੰਦਰਾਂ ਦਿਨ ਪਹਿਲੇ ਕਰ ਲੈਂਦੇ ਹੈਗੇ ਆ, ਤੇ ਫਿਰ ਨੂੰ ਜਦੋਂ ਸਵੇਰ ਦੇ ਕਣਕ ਚੁਗਦੇ ਹੁੰਦੇ ਨਾ ਫੇਰ ਉਹ ਸ਼ਾਮੀ ਫੇਰ ਸਾਰੇ ਮੁੰਡੇ ਨੂੰ ਗੁੜ ਦੀ ਢੇਲੀ ਦਿੱਤੀ ਜਾਂਦੀ ਹੈਗੀ ਹੈ ਤੇ ਚਾਹ ਪਾਣੀ ਪਿਆਇਆ ਜਾਂਦਾ ਵੇ ਤੇ ਹਾਂਜੀ ਫੇਰ ਉਸ ਤੋਂ ਵਿਆਹ ਤੋਂ ਚਾਹ ਪੰਜ ਦਿਨ ਪਹਿਲਾਂ ਗੁਣੇ ਬੜੇ ਕੀਤੇ ਜਾਂਦੇ ਹੈਗੇ ਨਾ।
ਅੱਛਾਅੱਛਾ
ਹਾਂ ਗੁਣੇ ਤੁਹਾਨੂੰ ਪਤਾ ਹੈਗਾ ਕੀ ਕੀ ਹੁੰਦਾ ਗੁਣੇ ਕਿਹਨੂੰ ਕਹਿੰਦੇ ਹੈਗੇ ਨੇ? ਜਿਵੇਂ ਅਸੀਂ ਅ ਹਿੰਦੂ ਲੋਕੇ ਚ ਮਿੱਠੀਆਂ ਰੋਟੀਆਂ ਬਣਾਉਂਦੇ ਹੈ। ਨਾ ਨਾ ਤੁਹਾਡੇ ਵਿੱਚ ਬਣਾਉਂਦੇ ਹੋਣਗੇ ਰੋਟ ਜਿਹਨੂੰ ਕਹਿੰਦੇ ਹੈਗੇ ਨਾ। ਤੇ ਸਾਡੇ ਹੈ ਹਾਂਜੀ ਸਾ ਨਾ ਵਿਆ ਤੋਂ ਪੰਜ ਦਿਨ ਪਹਿਲੇ ਅਹ ਸਾਰੇ ਉਹੀ ਰਿਸ਼ਤੇਦਾਰਾਂ ਨੂੰ ਬੁਲਾ ਕੇ ਮਤਲਬ ਕਿ ਸ਼ਰੀਕਾ ਹੀ ਜਿਆਦਾ ਹੁੰਦਾ ਵੇ ਸ਼ਰੀਕਾ ਹੋ ਗਿਆ ਆਪਣੇ ਭੈਣ ਭਰਾ ਹੋ ਗਏ ਭਰਜਾਈਆਂ ਹੋ ਗਈਆਂ ਨਨਾਨਾਂ ਹੋਗ ਜ ਸਦਕੇ ਉਹਨਾਂ ਨੂੰ ਬੁਲਾ ਕੇ ਤੇ ਫਿਰ ਮੁੰਡੇ ਸਾਰੀਆਂ ਪਹਿਲੇ ਸਵੇਰ ਨਾਲੇ ਉਹ ਭੋਜਨ ਦਿਨ ਕਰਨੇ ਆਟਾ ਗੁੰਨੋ ਆਟੇ ਤੇ ਵਿੱਚ ਸੋਫ ਕਈ ਪਾਉਂਦੇ ਨੇ ਸੋਫ ਕਈ ਨੀ ਪਾਉਂਦੇ ਹੈਗੇ ਕਈ ਐਵੇਂਹੀ ਗੁੜ ਦਾ ਹੀ ਬਣਾ ਲੈਂਦੇ ਹੈਗੇਨ ਉਹ ਮਿੱਠੇ ਰੋਟ ਆਟਾ ਗੁੰਨ ਕੇ ਮਿੱਠੇ ਰੋਟ ਮਤਬ ਨਾ ਕੇ ਮੋਟੇ ਮੋਟੇ ਥੋੜੀਜੇ ਕਿ ਰੋਟੀਆਂ ਬਣਾਈਆਂ ਜਾਂਦੀਆਂ ਹੈਗੀਆਂਨ ਉਹਨੂੰ ਘੱਟ ਸੇਕੇ ਤੇ ਨਾ ਉਹਨੂੰ ਤਵੇ ਦੇ ਉੱਤੇ ਬਣਾਇਆ ਜਾਂਦਾ ਕਈ ਤੇ ਤਲ ਲੈਂਦੇ ਹੈਗੇਨ ਘਿਓ ਪਾ ਕੇ ਨਾ ਯਾ ਤੇਲ ਵਿੱਚ ਬਣਾਉਣੇਨ ਯਾਂ ਘਿਓ ਵਿੱਚ ਬਣਾਉਣੇ ਨਾ ਤੇ ਸਾਡੇ ਤੇ ਇੱਥੇ ਨਾ ਤਵੇ ਦੇ ਉੱਤੇ ਜਾਂਦੇ ਨੇ ਘੱਟ ਸੇਕੇ ਤੇ ਵੀ ਉਹਨੂੰ ਮਤਲਬ ਕਿ ਆੱਟ ਆਟਾ ਹੁੰਦਾ ਹੈ ਨਾ ਆਟਾ ਕੱਚਾ ਨਾ ਤਵੇ ਤੇ ਇਸ ਤਰੀਕੇ ਨਾਲ ਬਣਾਏ ਜਾਂਦੇ ਹੈਗੇ ਨਾ ਉਹ ਫੇਰ ਮੁੰਡੇ ਦੀ ਝੋਲੀ ਚ ਉਹ ਪਾਏ ਜਾਂਦੇ ਨਾ ਉਹਵੇ ਅਹ ਵੜੇ ਲਾ ਲਓ ਜਿਵੇਂ ਅਸੀਂ ਅਹ ਦਹੀਂ ਭੱਲੇ ਹੁੰਦੇ ਹੈਗੇ ਨਾ ਪੱਲੇ, ਮਾਂ ਦੀ ਦਾਲ ਦੀ ਤੇ ਉਹ ਦਾਲ ਨੂੰ ਭਿਓ ਕੇ ਰੱਖ ਦਿੱਤਾ ਜਾਂਦਾ ਹੈਗਾ ਰਾਤੀ। ਤੇ ਉਹ ਮੁੰਡੇ ਦੀ ਚੋਲੀ ਵਿੱਚ ਗੁਣੇ ਪਾਏ ਜਾਂਦੇ ਨੇ, ਸੱਤ ਗੁਣੇ ਪਾਏ ਜਾਂਦੇ ਨੇ। ਤੇ ਸਤ ਹੀ ਵੜੇ ਪਾਏ ਜਾਂਦੇ ਹੈਗੇ ਨਾ, ਤੇ ਉਹ ਨਾਲ ਹੀ ਉਹਦਾ ਸਰਬਾਲੇ ਨੂੰ ਬੀ ਠਾਆ ਜਾਂਦਾ ਵੇ ਜਿਹੜੇ ਛੋਟੇ ਬੱਚੇ ਨੂੰ ਜਿਹਨਾਂ ਨੂੰ ਨਾਲ ਬਿਠਾਉਦੇ ਪਤਾ ਹੁੰਦਾ ਸਰਬਾਲਾ ਕਿਨੂੰ ਦੇਂਦੇ ਹੀ ਹੈ ਨਾ, ਅਹ ਤੇ ਉਹ ਤੇ ਝੋਲੀ ਵਿੱਚ ਪਾਏ ਜਾਂਦੇ ਹੈਗੇ ਨਾ, ਫਿਰ ਉਹੀਓ ਰਿਸ਼ਤੇਦਾਰਾਂ ਨੂੰ ਖਵਾਉ ਪਿਆਓ ਤੇ ਬਥੇਰੀ ਰੌਣਕ ਲੱਗਦੀ ਹੈਗੀ ਏ। ਗਾਣੇ ਗੂਣੇ ਬੋਲਦੇ ਲੇ ਏਹ ਤੇ ਫਿਰ ਉਸ ਤੋਂ ਬਾਅਦ ਫ਼ਿਰ ਪਾਠ ਦੀ ਰਸ਼ ਰਸਮ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਪਾਠ ਹੁੰਦਾਂ ਹੈਗਾ ਸੁਖਮਨੀ ਸਾਹਿਬ ਦਾ, ਘਰ ਦੇ ਵਿੱਚ ਨਾਂ। ਕਈ ਲੋਕ ਤੇ ਨਾਂ ਬਈ ਜਿ ਬੀ ਅੱਜ ਕੱਲ੍ਹ ਤੁਹਾਂਨੂੰ ਪਤਾ ਏ ਸਾਰੇ ਹੀ ਬਿਜ਼ੀ ਹੈਗੇ ਨੇ ਨੌਕਰੀਆਂ ਟੈਮ ਨੀਂ ਹੈਗਾ ਕਈ ਲੋਗ ਨਾਂ ਫ਼ਿਰ ਰੱਖਣ ਲਈ, ਕਈ ਅਖੰਡ ਪਾਠ ਰਖਵਾ ਲੈਂਦੇ ਹੈਗੇ ਨੇਂ ਮਹੀਨਾ ਪਹਿਲੇ ਹੀ। ਬਈ ਆਪਣੇ ਘਰ ਈਚ ਚਲੋਂ ਇਹ ਜਿਹੜਾ ਇੱਕ ਫੰਕਸ਼ਨ ਹੈਗਾ ਐਂ ਉਹ ਤੇ ਹੋਜ਼ੇ ਖ਼ਤਮ ਤੇ ਕਈ ਵਿਆਹ ਦੇ ਕੋਲ਼ ਹੀ ਕਰਾ ਲੈਂਦੇ ਹੈਗੇ ਨਾਂ, ਫ਼ਿਰ ਵਿਆਹ ਦੇ ਕੋਲ਼, ਤੇ ਫ਼ਿਰ ਸੁਖਮਨੀ ਸਾਹਿਬ ਦਾ ਹੀ ਪਾਠ ਕਰਵਾਉਂਦੇ ਹੈਗੇ ਨਾ। ਫ਼ਿਰ ਬਾਬਾ ਜੀ ਦੇ, ਹਾਂਜੀ ਬਾਬਾ ਜੀ, ਹਾਂਜੀ-ਹਾਂਜੀ। ਬਾਬਾ ਜੀ ਦੀ ਉਹ ਲ਼ਿਆ ਕੇ, ਉਹਨਾਂ ਦੀ ਸਵਾਰੀ ਲ਼ਿਆ ਕੇ, ਬਾਬਾ ਜੀ ਦੀ ਫ਼ਿਰ ਸਾਰੇ ਅਹ ਇਨਵੀਟੇਸ਼ਨ ਦਿੱਤੇ ਜਾਂਦੇ ਹੈਗੇ ਨੇ, ਸਭ ਲੋਕ ਆਉਂਦੇ ਹੈਗੇ ਨਾ। ਪਾਠ ਕਰਦੇਂ ਹੈਗੇ ਨਾ। ਸ਼ਬਦ ਕੀਰਤਨ ਹੁੰਦਾ ਹੈਗਾ, ਭਾਈ ਜੀ ਆਉਂਦੇ ਨੇ, ਅਰਦਾਸ ਕਰਦੇ ਹੈਗੇ ਨਾ, ਉਹ ਜਿਹ ਮੁੰਡੇ ਦਾ ਵਿਆਹ ਹੁੰਦਾ ਹੈਗਾ ਵਾ, ਉਹਨੂੰ ਦਿੰਦੇ ਬਲੈਸਿੰਗ ਦਿੰਦੇ ਹੈਗੇ ਨਾ। ਤੇ ਏਸ ਤਰ੍ਹਾਂ ਹੀ ਕਰਕੇ ਸਾਰੀਆਂ ਰੀਤੀ ਰਿਵਾਜ਼ਾਂ ਹੋ ਜਾਂਦੀਆਂ ਹੈਗੀਆਂ ਨਾ, ਉਹ ਆਪਣੀ ਮਰ ਜੀ ਨਾਲ਼ ਫਿਰ ਕੋਈ ਚਾਹ ਦਾ ਕਰਦਾ ਹੈਗਾ ਵੇ, ਤੇ ਕਈ ਲੰਗਰ ਬਈ ਕਰਦੇਂ ਹੈਗੇ ਨੇਂ, ਉਹ ਤੇ ਆਪਣੀਂ-ਆਪਣੀ ਹੈਗੀ ਨਾ, ਮਰਜੀ ਜਿਵੇਂ ਤੁਹਾਂਨੂੰ ਸਹੀ ਲੱਗਦਾ ਹੈਗਾ, ਨਾਲ ਹਨਾ ਵਿਆਹ ਵੀ ਤੇ ਵਿਆਹ ਤੇ ਵੀ ਕਹਿੰਦੇ ਹੈਗੇ, ਜਿੰਨਾਂ ਪੈਸਾਂ ਲਾਓ ਓਨਾਂ ਹੀ ਥੋੜ੍ਹਾਂ ਹੈਗਾ ਵੇ। ਕਿ ਆਪਣਾਂ ਹੀ ਹਿਸਾਬ ਵੇਖਣਾ ਹੁੰਦਾਂ ਐ। ਬਈ ਹਰ ਇੱਕ ਇਨਸਾਨ ਨੇਂ ਆਪਣੀਂ ਜੇਬ ਵੇਖਣੀ ਹੈਗੀ ਏ। ਤੇ ਹਨਾ। ਏਹ ਤੇ ਫ਼ਿਰ ਉਸ ਤੋਂ ਪਾਠ ਤੋਂ ਫ਼ਿਰ ਅਗਲੇ ਦਿਨ ਲੇਡੀਜ਼ ਸੰਗੀਤ ਹੁੰਦਾਂ ਹੈਗਾ। ਹਾਂਜੀ ਲੇਡੀਜ਼ ਸੰਗੀ, ਹਾਂਜੀ ਪਹਿਲੇ ਤੇ ਉਹ ਜਦੋਂ ਅਸ ਤੇ ਮੱਤਲਬ ਕਿ ਜਦੋਂ ਸਾਡਾ ਵੀ ਵਿਆਹ ਹੋਇਆ ਸੀ, ਉਦੋਂ ਤੇ ਸਾਰੇ ਕੋਈ ਹੁਣ ਅ ਕੱਲ ਜਿਵੇਂ ਚੱਲ ਪਏ ਨੇ ਸ਼ੋਸ਼ਲੇਪੰਨ ਹੀ ਹੈਗੇ ਨੇ। ਹੈ ਨਾ ਨਹੀਂ-ਨਹੀਂ ਐ ਲੇਡੀਜ਼ ਸੰਗੀਤ ਦੀ ਵੀ ਰੋ ਟੀ ਹੁੰਦੀ ਹੈਗੀ ਏ, ਕੋਕਟਲ ਪਾਰਟੀਆਂ ਚੱਲਦੀਆਂ ਹੈਗੀ
ਆਹੋ ਵੀ
ਹਾਂਜੀੇ। ਤੇ ਬਾਂਕੀ ਫ਼ਿਰ ਬਰਾਤ ਜਿਸ ਦਿਨ ਹੁੰਦੀ ਹੈ। ਉਸ ਦਿਨ ਸਵੇਰੇ ਉਹ ਜਦੋਂ ਫਿਰ ਉਸ ਤੋਂ ਪਹਿਲਾਂ ਸ਼ਗਨ ਕੀ ਦਿੰਦੇ ਨੇਂ ਵਿਆਹ ਦੇ ਕੋਲ਼ ਹੀ ਸ਼ਗਨ ਦਿੰਦੇਂ ਨੇਂ। ਜਿੱਥੇ ਮੁੰਡੇ ਨੂੰ ਟਿੱਕਾ ਲੱਗਦਾ ਹੈਗਾ ਨਾਂ ਕਈ ਵਿਆਹ ਵਾਲੇ ਦਿਨ ਹੀ ਜਿਵੇਂ। ਜਿਵੇਂ ਦਿਨ ਦਾ ਵੀ ਹੈਗਾ ਵੇ ਤੇ ਸਵੇਰੇ ਪਹਿਲੇ ਹੋ ਸ਼ਗਨ ਹਾਂਜੀ ਇੱਕ ਇੱਕ ਰੀਤ ਮੈਂ ਬੋਲੀ ਗਈ ਦੱਸਣੀ ਉਹ ਫਿਰ ਕੁੜੀਆਂ ਦੇ ਘਰ ਜਾਂਦੇ ਨੇ ਸੁਆਗ ਪਟਾਰੀ ਜਿਦੋਂ ਬੋਲਦੇ ਹੈਗੇ ਨੇ ਸੁਆਗ ਪਟਾਰੀ ਲੈ ਕੇ ਜਾਂਦੇ ਨੇ ਕੁੜੀਆਂ ਉਹਨਾ ਘਰ ਨਾ
ਅੱਛਾ ਅੱਛਾ
ਕੁੜੀ ਦੀ ਚੁੰਨੀ ਹੁੰਦੀ ਉਹਦਾ ਸੂਟ ਹੁੰਦਾ ਹੁਣ ਪੰਜੇਬਾਂ ਹੋ ਗਈਆਂ ਪੈਰ ਚੁਟਕੀਆਂ ਹੋ ਗਈਆਂ ਜਿਹਨੂੰ ਪਿੱਛਵੇਂ ਕਹਿੰਦੇ ਹੈਗੇ ਨਾ ਹਿੰਦੀ ਵੀ ਤੁਹਾਡੇ ਪਿੱਛਂ ਬੋਲਦੇ ਹੋਣਗੇ ਤੇ ਮਹਿੰਦੀ ਦਾ ਹਾਰ ਸ਼ਿੰਗਾਰ ਦਾ ਸਮਾਨ ਹੋ ਗਿਆ ਇਹ ਸਾਰਾ ਕੁੜੀਆਂ ਨੂੰ ਮਹਿੰਦੀ ਲਾ ਕੇ ਆਉਂਦੇਆਂ ਨੇ ਕੁੜੀ ਨੂੰ ਤਿਆਰ ਕਰਕੇ ਆਉਂਦੇ ਹੈ ਨਾ ਫਿਰ ਉਸ ਅਗਲੇ ਦਿਨ ਹੋ ਸ਼ਗਨ ਦੇ ਦਿੰਦੇ ਹੈਗ ਨਾ ਆ ਕੇ ਮੁੰਡੇ ਨੇ ਟਿੱਕਾ ਲਾਉਂ ਤੇ ਵੀਨ ਅਤੇ ਫਿਰ ਉਸ ਤੋਂ ਬਾਅਦ ਫ ਜਿਵੇਂ ਵਿਆਹ ਦੀ ਬਰਾਤ ਦੀ ਤਿਆਰੀ ਹੋ ਗਈ ਫੇਰ ਹੁਣ ਅੱਜ ਕੱਲ ਤੇ ਪੈਲਾਸ ਚ ਵੀ ਆਉਣ ਲੱਗਗੇ ਨੇ ਜੇ ਰਾਤੀ ਦੀ ਬਰਾਤ ਹੋਵੇ ਤੇ ਫੇਿਰ ਤੇ ਰਾਤੀ ਚੜ੍ਹ ਜਾਂਦੀ ਹੈ ਘੋੜੀ ਘੂੜੀ ਚੜ ਜਾਂਦੀ ਹੈਗੀ ਹੈ ਜਿ ਦਿਨ ਦਾ ਵੀ ਹੈ ਵੇ ਜੇ ਪੈਲਸ ਸੀ ਚ ਹੈਗੇ ਤੇ ਪਹਿਲੇ ਤੇ ਅ ਪਹਿਲੇ ਉਹ ਕਰਦੇ ਹੈਗੇ ਨਾ ਨਾ ਕੀ ਕਹਿੰਦੇ ਹੈਗੇ ਫੇਰੇ ਕਰ ਲੈਂਦੇ ਹੈਗੇ ਨਾ
ਅੱਛਾ ਹਾਂ ਕਈ ਐ ਹੁੰਦੇ ਨੇ ਕਈ ਪਹਿਲੇ ਕਰ ਲੈਂਦੇ ਨੇ ਫੇਰੇ ਹਨਾ ਕਈ ਵਿਆਹ ਚ ਮੰਨ ਲਓ ਪਹਿਲੇ ਉੱਥੇ ਜਾਣ ਤੋਂ ਪਹਿਲੇ ਕੀ ਕਹਿਦੇ ਨੇ
ਪੈਲੇਸ ਤੋਂ ਜਾਣ ਤੋਂ ਪਹਿਲੇ ਫੇਰੇ ਹੀ ਹੋ ਜਾਂਦੇ ਹੈਗੇ ਨ ਮਤਲਬ ਕੀ ਕੋ ਹਾਂਜੀ
ਇਹ ਹੁੰਦੀ ਹੈ ਜਾਂ ਆਪਣੀ ਮਰਜ਼ੀ ਹੁੰਦੀ ਹੈ ਜਾਂ ਕੁਛ ਇਹ ਬਣਿਆ ਦਾ ਕਿ ਹਾਂ ਪਹਿਲੇ ਕਰਾਉਣੇ ਜਾਂ
ਨਹੀਂ ਨਹੀਂ ਜੋ ਗੁਰੂ ਘਰ ਦੀ ਮਰਿਆਦਾ ਹੈਗੀ ਕਿ ਵੀ ਨਾ ਬਾਰਾ ਵਜੇ ਤੋਂ ਪਹਿਲੇ ਨਾ ਫੇਰੇ ਹੋ ਜਾਣੇ ਚਾਹੀਦੇ ਨੇ ਹਾਂਜੀ ਐਨ ਤੇ ਫਿਰ ਕੀ ਇਹ ਸਾਰਾ ਦਿਨ ਅ ਤੁਹਾਨੂੰ ਪਤਾ ਇੱਕ ਵਾਰ ਪੈਲਸ ਚ ਹੋ ਗਿਆ ਫਿਰ ਉਥ ਫੋਟੋ ਸ਼ੂਟ ਹੀ ਬੜੀਆ ਉਹਨਾਂ ਤੇ ਸਟੇਜ ਤੋਂ ਦੋ-ਦੋ ਤਿੰਨ ਘੰਟੇ ਤੇ ਲੱਗ ਜਾਂਦੇ ਨੇ ਇਸਰਾਂ ਹੁੰਦਾ ਕਿ ਪਹਿਲੇ ਹੋ ਜਾਂਦੇ ਨੇ। ਫੇਰੇ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਕੁੜੀ ਚਲੀ ਜਾਂਦੀ ਐ ਆਪਣਾ ਕਿਉਂਕਿ ਉਹਨ ਸੂਟ ਇਹ ਹੁਨ ਮਰਿਆਦਾ ਬਣਾ ਦਿੱਤੀ ਹੈਗੀ ਕਿ ਵੀ ਨਾ ਕਿ ਤ ਫੇਰੇ ਜਿਹੜੇ ਹੁਣਗੇ ਨਾ ਉਹ ਸੂਟ ਦੇ ਵਿੱਚ ਹੋਣਗੇ। ਲਹਿੰਗਾ ਪਾ ਕੇ ਕੁੜੀ ਫੇਰੇ ਨਹੀਂ ਲੈ ਸਕਦੀ, ਹਾਂਜੀ। ਪਤਾ ਕੀ ਐ ਗੁਰੂ ਘਰ ਦੇ ਨਾਲ ਮਰਿਆਦਾ ਨੂੰ ਅਸੀਂ ਪਾਲਣ ਕਰਨਾ ਚਾਹੀ ਦਾ ਹੈਗਾ ਵੇ ਕਈ ਕਰਦੇ ਹੈਗੇ ਨੇ ਮਗਰ ਹੁਣ ਤੇ ਉਹਨਾਂ ਨੇ ਕਰੜਾ ਰੂਡ ਬਣਾ ਲਤਾ ਵ ਕਿ ਤੁਸੀਂ ਵੀੇ ਜੇ ਫੇਰੇ ਹੋਣਗੇ ਤੇ ਸੂਟ ਦੇ ਵਿੱਚ ਹੀ ਹੁਣਗੇ। ਫੇਰੇ ਇਸ ਤਰ੍ਹਾਂ ਦੀ ਜਿੱਥੇ ਮਰਜ਼ੀ ਕਰਾਓ ਫੇਰੇ। ਮੈਂ ਕਿਹਾ ਬਹੁਤ ਅੱਛਾ ਕੀਤਾ ਕੰਮ ਜੋ ਵੀ ਕੀਤਾ ਸਾਡੇ ਗੁਰਸਿੱਖ ਪਰਿਵਾਰ ਭਰਾਵਾਂ ਨੇ ਕੀਤਾ। ਤਾਂ ਹੈਗਾ ਵੇ। ਨਿਯਮ ਹਾਰੀ ਕਿ ਜੇ ਪਤਾ ਕੀ ਨਿਯਮ ਨਿਯਮ ਅਤੇ ਪ੍ਰਕਿਰਤੀ ਵੀ ਨਿਯਮਾਂ ਦੇ ਅਨੁਸਾਰ ਹੀ ਚੱਲਦੀ ਹੈਗੀ। ਜਿ ਬਣਾਏ ਗਵੇ ਹਨ ਤੇ ਫਿਰ ਉਸ ਤੋਂ ਬਾਅਦ ਚਲੇ ਜਾਂਦੇ ਨੇ ਪੈਲੇਸ ਵਿੱਚ ਚਲੇ ਜਾਂਦੇ ਹੈਗੇ ਹਨ ਪੈਲੇਸ ਵਿੱਚ ਉਹੀਓ ਡਾਂਸ ਭੰਗੜਾ ਖਾਣਾ ਪੀਣਾ ਇੰਜੋਏ ਕਰੋ ਫਿਰ ਉਸ ਤੋਂ ਬਾਅਦ ਹਾਂ ਜੀ। ਫੇਰ ਉਸ ਤੋਂ ਬਾਅਦ ਡੋਲੀ, ਡੋਲੀ ਦਾ ਹੋ ਜਾਂਦਾ ਹੈਗਾ ਵੀ ਫੇਰ ਡੋਲੀ ਲੈ ਕੇ ਆਉਂਦੇ ਹੈਗੇ ਨੇ। ਘਰ ਫਿਰ ਕੁੜੀ ਨੂੰ ਉਹ ਸਾਡੇ ਚ ਨਾ ਪਰਾਤ ਦੇ ਵਿੱਚ ਦੁੱਧ ਪਾ ਕੇ ਨਾ ਕੁੜੀ ਨੂੰ ਪਹਿਲੇ ਤਾਂ ਗ੍ਰਾਹੀਂ ਦਿੱਤੀ ਜਾਂਦੀ ਹੈਗੀ ਐ ਮੱਖਣ ਦੇ ਨਾਲ ਦਿੰਦੇ ਨੇ ਗ੍ਰਾਹੀਂ ਨਾਂ। ਖਿਚੜੀ ਬਣਾ ਲੈਂਦੇ ਹੈਗੇ ਇਹ ਨੂੰ ਮੱਖਣ ਦੀ ਗਈ ਗ੍ਰਾਹੀ ਦਿੰਦੇ ਕੁੜ ਅਹ ਕੁੜੀ ਨੂੰ ਆ ਜੇ ਮਾਂ ਜਦੋਂ ਅੰਦਰ ਪੈਰ ਪਾਂਦੀ ਹੈਗੀ ਐ ਤੇ ਮਾਂ ਪਾਣੀ ਵਾਰ ਕੇ ਪੀਂਦੀ ਐ। ਬਈ ਕੁੜੀ ਉਹਨੇ ਤਿੰਨ-ਚਾਰ ਵਾਰੀ ਤੇ ਫੇਰ ਮੁੰਡਾ ਕਈਆਂ ਤੇ ਉਸ ਟਾਈਮ ਇੱਕ ਕੁੜੀ ਨੂੰ ਦੇ ਦਿੰਦੇ ਹੈਗੇ ਨੇ ਕੋਈ ਗਿਫਟ ਦੇਣਾ ਹੁੰਦਾ ਵੇ ਚਲੋ ਸਾਡੇ ਬੂਹੇ ਤੇ ਐਂਟਰ ਕੀਤਾ ਕੁੜੀ ਨੇ ਅਸੀਂ ਇਹਨੂੰ ਗਿਫਟ ਦੇਈਏ। ਤੇ ਫਿਰ ਉਸ ਫਿਰ ਉਸ ਤੋਂ ਬਾਅਦ ਅੰਦਰ ਬੈਠ ਜਾਂਦੇ ਨੇ ਜਿੱਥੇ ਜਟੇਰੇ ਹੁੰਦੇ ਹੈਗੇ ਨਾ ਜਟੇਰੇ ਤੇ ਜਠੇਰਿਆਂ ਦੇ ਅੱਗੇ ਬਿਠਾ ਕੇ ਕੇ ਕੁੜ ਨੂੰ ਤੇ ਉਹ ਤੇ ਜਠੇਰੇ ਦੇ ਅੱਗੇ ਬਿਠਾ ਕੇ ਕੁੜੀ ਨੂੰ ਉਹ ਦਿੰਦੇ ਗਰਾਹੀਆਂ ਦਿੰਦੇ ਹੈਗੇ ਨਾ ਤੇ ਹਾਂਜੀ ਫਿਰ ਉਸ ਤੋਂ ਬਾਅਦ ਉਹ ਕੰਘਣਾ ਖੇਲਿਆ ਜਾਂਦਾ ਹੈਗਾ ਵੇ ਹੋਰ ਹਾਂਜੀ ਅ ਕੰੰਗਣਾ ਖਿਲਾਿਆ ਜਾਂਦਾ ਹੈ ਪਰਾਤ ਵਿੱਚ ਦੁੱਧ ਪਾ ਕੇ ਵਿੱਚ ਅੰਗੂਠੀ ਸੁੱਟ ਜਾਂਦੀ ਹੈਗੀ ਹੈ ਤੇ ਜਿਹੜਾ ਜਿੱਤਦਾ ਹੈਗਾ ਵੀ ਕੁੜੀ ਮੁੰਡਣ ਕਿਹਾ ਜਾਂਦਾ ਹੈਗਾ ਗੁੱਠੀ ਟੁੰਡੋ ਤੇ ਉਹ ਫੇ ਲੱਭਦੇ ਹੈਗੇ ਨੂੰ ਬਸ ਜਿਹੜਾ ਜਿੱਤ ਜਾਂਦਾ ਹੈਗਾ ਵੀ ਸ਼ੋਰ ਸ਼ਰਾਬਾ ਇੰਜੋਏਮੈਂਟ
ਆਹੋ ਬਸ ਇਹੀ ਹੁੰ ਇੰਜੋਏ ਹੁੰਦੇ ਘਰ ਦੇ ਵਿਆਹ ਦਾ ਤਾਂ
ਅ
ਚਲੋ ਜੀ ਕਾਫੀ ਅੱਛਾ ਲੱਗਿਆ ਗੱਲ ਕਰਕੇ ਵਧੀਆ ਲੱਗਾ ਜਾਣਕਾਰੀ ਮਿਲੀ ਚਲੋ ਜੀ ਹਾਂ ਹਾਂ ਤੁਸੀ ਲਈ ਲਗਾਣਾ ਚੱਕਰ
ਠੀਕ ਹੈ ਜੀ ਓਕੇ ਜੀ ਓਕੇ ਠ ਤੂੰ ਕਰ